ਹੈਲੋ?
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ- ਚਾਲ ਹੈ ਤੁਹਾਡਾ?
ਵਧੀਆ- ਵਧੀਆ।
ਹਾਂਜੀ ਤੁਸੀਂ ਸੁਣਾਓ?
ਕਿੱਥੇ ਹੋ ਤੁਸੀਂ? ਹਜੇ ਪਣਾ ਭਾਜੀ ਮਿਲੇ ਸੀ ਮੈਨੂੰ, ਅਪਣਾ ਕੇ ਰਹੇ ਸੀ ਆਣਾ ਏ ਤੁਹਾਡੇ ਘਰ?
ਅੱਛਾ ਦੱਸਿਆ ਤੇ ਹੈ ਨੀ ਇਹਨਾਂ ਨੇ, ਇਹਨਾਂ ਨੇ ਦੱਸਿਆ ਹੀ ਨੀ ਮੈਨੂੰ।
ਅੱਛਾ ਜੀ ਨਹੀਂ ਮੈਂ ਤਾਂ ਹੀ ਫੋਨ ਕੀਤਾ ਨਾ ਮੈਂ ਭਾਜੀ ਫੋਨ ਮਿਲ ਨੀ ਰਿਹਾ ਸੀ ਮੈਂ ਤੁਹਾਨੂੰ ਫੋਨ ਕਰ ਪੁੱਛਾਂ। ਬਈ ਕਿਸ ਟਾਈਮ ਕਿਸ ਟਾਈਮ ਤਕ ਆਓਗੇ ਤੁਸੀਂ?
ਨਹੀਂ ਇਹਨਾਂ ਨੇ ਮੈਨੂੰ ਦੱਸਿਆ ਈ ਨੀ।
ਅੱਛਾ ਸ਼ਾਇਦ ਹੋ ਸਕੇ ਯਾਦ ਨਾ ਰਿਹਾ ਹੋਏ।
ਹਾਂਜੀ- ਹਾਂਜੀ।
ਹਾਂਜੀ ਮੈਨੂੰ ਪੁੱਛਣਾ ਸੀ ਕਿ ਕਿਸ ਟਾਈਮ ਆਗੇ ਤੁਸੀਂ ਨਾ ਇੱਧਰ?
ਨਹੀਂ ਕੋਈ ਨੀ ਅਸੀਂ ਆਵਾਂਗੇ।
ਕਲ ਨੀ ਕਿਹਾ ਭਾਜੀ ਅੱਜ ਕਹਿ ਰਹੇ ਸੀ ਨਾਨ ਨੂੰ।
ਹਾਂਜੀ ਨਹੀਂ ਕੋਈ ਨੀ ਅਸੀਂ ਆਵਾਂਗੇ ਹੋਰ ਸੁਣਾਓ।
ਹੋਰ ਸਭ ਵਧੀਆ ਕਿੱਥੇ ਭਾਜੀ ਕਿੱਧਰ ਨੇ ਫੋਣ ਨੀ ਮਿਲਦਾ ਉਹਨਾਂ ਦਾ।
ਹਾਂਜੀ ਉਹ ਐ ਹੁਣ ਘਰ ਤੇ ਨਹੀਂ ਹੈਗੇ।
ਹਾਂ।
ਹਾਂਜੀ ਗੁਰਦੁਆਰੇ ਗਏ ਦੇ ਸੀ।
ਗੁਰਦੁਆਰੇ ਗੁਰਦੁਆਰੇ ਗਏ ਨੇ ਉਹ ਸ਼ਹੀਦੀ ਗੁਰੂ ਹੈ ਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ। ਹਾਂਜੀ- ਹਾਂਜੀ ਸਬ ਵਧੀਆ।
ਹਾਂਜੀ ਹੋਰ। ਹਾਂਜੀ ਹੁਣੇ ਆਏ ਆ ਗੁਰਦੁਆਰੇ ਤੋ ਨਾ।
ਅੱਛਾ ਉਹ ਬੱਚੇ ਠੀਕ ਨੇ।
ਹਾਂਜੀ ਵਧੀਆ।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
ਹਾਂਜੀ ਠੀਕ ਠਾਕ ਨੇ ਬੱਚੇ। ਬੱਚੇ ਗਰਮੀਆਂ ਹੈਗੀਆਂ ਨੇ ਤੇ। ਉੱਠਦੇ ਵੀ ਗਰਮੀਆਂ ਹੈਗੀਆਂ ਨੇ ਉੱਠਦੇ ਵੀ ਲੇਟ ਨੇ ਇੰਨੀ ਜ਼ਿਆਦਾ ਲੇਟ ਉੱਠਦੇ ਨੇ ਬੱਚੇ। ਹਾਂਜੀ-ਹਾਂਜੀ ਬੱਚੇ ਮੌਜ ਮਸਤੀ। ਲੱਗੇ ਦੇ ਨੇ।
ਏਹੀ ਦੱਸ ਪੰਦਰਾਂ ਦਿਨ ਹੈਗੇ ਨੇ ਬੱਚਿਆਂ ਦੀ ਮਸਤੀ ਦੇ।
ਹਾਂਜੀ।
ਉਸ ਤੋਂ ਬਾਦ ਸਕੂਲ ਲਗਨੇ ਬੱਚਿਆ ਦੇ।
ਹਾਂਜੀ।
ਹਾਂਜੀ ਹੋਰ ਸੁਣਾਓ ਜੀ।
ਹੋਰ ਦਸ ਦਿਨ ਦੀ ਗੱਲ ਹੈਗੀ ਏ ਤੁਹਾਡੇ ਬੱਚੇ ਵੀ ਲੇਟ ਉੱਠਦੇ ਨੇ।
ਹਾਂਜੀ ਮੇਰੇ ਬੱਚੇ ਲੇਟ ਉੱਠਦੇ ਨੇ। ਮੇਰੀ ਛੋਟੀ-ਛੋਟੀ ਕੁੜੀ ਬੜੀ ਤੰਗ ਕਰਦੀ ਮੰਨ ਨਾ ਬੜਾ।
ਅੱਛਾ ਕਿਉਂ-ਕਿਉਂ ਤਾਂਗ ਕਰਦੀ ਹੈ ਤੁਹਾਨੂੰ।
ਛੋਟੀਆਂ ਤੇ ਹੁੰਦੀਆਂ ਹੀ ਸਿਆਣੀਆਂ ਨੇ ਮੇਰੀ ਤੇ ਛੋਟੀ ਬੇਟੀ। ਇੰਨੀ ਸਿਆਣੀ ਹੈ ਨਾ ਬਹੁਤ ਸਿਆਣੀ ਏ।
ਨਹੀਂ-ਨਹੀਂ ਮੇਰੀ ਬੇਟੀ ਤਾਂਗ ਕਰਦੀ ਏ ਛੋਟੀ ਨਾ।
ਅੱਛਾ ਤੁਹਾਡੀ ਤਾਂਗ ਕਰਦੀ ਏ।
ਹਾਂਜੀ-ਹਾਂਜੀ।
ਮੇਰੀ ਬੇਟੀ ਨਾਨੀ ਘਰ ਜਾਣਾ ਨਾ ਆਪਣੇ ਆਪ ਪੈਕ। ਪੈਕਿਗ ਕਰਦੀ ਪਈ ਏ ਕੱਪੜੇ ਜੋੜ ਕੇ। ਬੈਗ ਚ ਰੱਖਦੀ ਪਈ ਏ ਹਾਂਜੀ-ਹਾਂਜੀ। ਅਸੀਂ ਦੇਖੋ ਕਲ ਜਾਵਾਂਗੇ।
ਕੱਲ੍ਹ ਜਾਣਾ ਤੁਸੀਂ।
ਹਾਂਜੀ।
ਅੱਛਾ ਤੇ ਮੈਂ ਜਾਣਾ ਸੀ ਸ਼ਨੀਵਾਰ ਮੈਂ ਤੇ ਮੈਂ ਤੇ ਜਾਣਾ ਸੀ ਸ਼ਨੀਵਾਰ ਜਾਣਾ ਸੀ ਮੈਂ ਨਾ।
ਅੱਛਾ ਨਹੀਂ ਅਸੀਂ ਕਲ ਜਾਣਾ ਹਾਂਜੀ। ਮੈਂ ਕਿਹਾ ਸੀ ਮੈਂ ਕਿਹਾ ਚੱਲ। ਮੇਰੇ ਪੇਕੇ ਪੰਜਾਬ ਨੇ।
ਅੱਛਾ-ਅੱਛਾ ਵਾ ਜੀ ਪੰਜਾਬ ਦੇ ਰਹਿਣ ਵਾਲੇ ਤੁਸੀਂ ਨਾ। ਹਾਂਜੀ-ਹਾਂਜੀ ਹੋਰ ਸੁਣਾਓ ਹੋਰ ਬੱਚੇ ਦਿਲ ਕਰਨ ਜਾਣ ਦੇ ਨਾ ਵੀ ਨਾਨੀ ਘਰ ਜਾਣਾ ਨਾਨੀ ਘਰ ਜਾਣਾ
ਆਪਣੇ ਆਪ ਬੱਚੇ ਨੂੰ ਛੋਟੀ ਬੇਟੀ ਮੇਰੀ ਪ੍ਰੈਸ ਕਰ ਲੈਂਦੀ ਏ
ਅੱਛਾ ਜੀ ਬੱਚਿਆਂ ਨੂੰ ਨਹੀਂ ਨਾ ਬੱਚਿਆਂ ਨੂੰ ਪ੍ਰੈਸ ਨਾ ਫੜਾਇਆ ਨਾ ਬੱਚਿਆਂ ਨੂੰ ਨਾ
ਨਹੀਂ-ਨਹੀਂ ਮੈਂ ਕੋਲ ਹੀ ਮੈਂ ਕੋਲ ਹੀ ਬੈਠੀ ਦੀ ਆ ਨਾ ਮੈਂ ਕੋਲ ਹੀ ਬੈਠੀ ਹੋਈ ਹੁੰਦੇ
ਨਹੀਂ ਫਿਰ ਵੀ ਓਦਾਂ ਫਿਰ ਧਿਆਨ ਹੈਗਾ ਉ' ਕਰੰਟ ਹੁੰਦਾ ਨਾ ਬੱਚਿਆਂ ਨੂੰ ਬੱਚਿਆਂ ਬਚਾ ਕੇ ਰੱਖ ਲੈਣਾ ਹਾਂਜੀ ਮੇਰੀ ਕੁੜੀਆਂ ਵੀ ਆਪਣਾ-ਆਪਣਾ ਗੈਸ ਚੁੱਲਾ ਬਾਲ ਲੈਂਦੀਆਂ ਨੇ ਪਤਾ ਨਹੀਂ ਕੀ-ਕੀ ਬਣਾਉਦੀ ਰਹਿੰਦੀ ਏ ਕੱਲ ਵੀ ਆ ਕੱਲ ਛੋਟੀ ਬੇਟੀ ਨੇ ਕੀ ਬਣਾਇਆ ਸੀ ਆਪਣਾ ਕੜਾਹ ਬਣਾਉਣ ਦੀ ਵੀ ਸੀ।
ਅੱਛਾ-ਅੱਛਾ ਕੜਾਹ ਬਣਾਇਆ ਸੀ ਕੱਲ ਤੁਹਾਡੀ ਛੋਟੀ ਬੇਟੀ ਨੇ
ਹਾਂਜੀ ਮੈਂ ਕਿਆ ਕੜਾਹ ਜੋਗੀ ਬਣਾ ਲਓ ਤੁਸੀਂ ਕੀ ਬਣਾਤਾ ਮੇਰੇ ਲਈ ਵੀ ਬਣਾਤੀ ਸੀਗੀ
ਅੱਛਾ। ਹਾਲੇ ਵੀ ਲੇਵੀ ਮਤਲਬ
ਮਤਲਬ ਉੱਚ ਕੱਲ ਪਾਣੀ ਜਿਆਦਾ ਪਾ ਤਾ ਉਹਨੇ
ਅੱਛਾ।
ਉਹਨਾਂ ਨੇ ਡਿਸਟਰਿਕਟ ਕੱਪੜਾ ਪਾਇਆ ਸੀ ਵਿੱਚ
ਅੱਛਾ ਬੱਚੇ ਤੁਹਾਨੂੰ ਪਤਾ ਛੋਟੇ ਛੋ ਛੋਟੇ ਬੱਚੇ ਐਵੇਂ ਕਰਦੇ ਨੇ
ਕਿਉਂਕਿ ਛੋਟੀ ਕੁਛ ਜ਼ਿਆਦਾ ਉਹ ਛੋਟੀ ਕੁਛ ਜਿਆਦਾ ਐਕਸਪੈਰੀਮੈਂਟ ਕਰਦੇ ਕਿਚਨ ਚ ਜਾ ਕੇ ਨਾ ਕਦੀ ਕੀ ਬਣਾਏ-ਕਦੀ ਕੀ ਬਣਾਏ ਅੱਗੇ ਛੋਟ
ਹਾਂ
ਐਕਸਪੈਰੀਮੈਂਟ ਕਰ ਰਹੀ ਨਹੀਂ ਕਿਚਨ ਵੜ ਕੇ
ਅੱਛਾ।
ਚਟਨੀਆਂ ਬਣਾਂਦੀ ਏ। ਪਤਾ ਨਹੀਂ ਕੀ ਕੀ ਬਣਾਂਦੀ ਰਹਿੰਦੀ।
ਅੱਛਾ, ਚਟਨੀ ਵੀ ਬਣਾ ਲੈਂਦੀ ਏ।
ਹਾਂ ਛੱਜੇ
ਅੱਛਾ, ਫਿਰ ਤਾਂ ਤੁਹਾਡੀ ਛੋਟੀ ਬੇਟੀ ਫਿਰ ਤਾਂ ਸਿਆਣੀ ਹੈ, ਤੁਸੀਂ ਕਹਿੰਦੇ ਹੋ ਸਾਡੀ! ਬੇਟੀ ਬੜੀ ਉਹਵੇ ਤਾਂਗ ਕਰਦੀ ਏ।
ਤੰਗ ਕਰਦੀ ਨਾ, ਕਿਉਂ ਕਿਚਨ ਇੰਨਾ ਗੰਦ ਪਾ ਕਿਚਨ ਵਿੱਚ ਇੰਨਾ ਗੰਦ ਪਾ ਕੇ ਰੱਖਦੀ ਹੈ ਨਾ ਪੁੱਛੋ ਨਾ।
ਅੱਛਾ, ਚਲੋ ਬੱਚਾ ਹੈ ਉਹ ਤੇ ਹੱਲੇ।
ਹਾਂਜੀ ਆ ਤੇ ਹੈ ਬੱਚੇ ਹੈਗੇ ਨੇ ਬੱਚੇ ਵੀ ਆਪਣਾ ਸਿਆਣੇ ਚਾਹੀਦੇ ਨੇ ਬੱਚੇ ਵੀ
ਹਾਂਜੀ।
ਤਾਂ ਹੀ ਕਹਿੰਦੇ ਨਾ ਵੀ ਬੱਚਾ ਸਿਆਣਾ ਹੈ।
ਹਾਂਜੀ।
ਉਹ ਬੱਚੇ ਸਿਆਣੇ ਵੀ ਹੋਣੇ ਚਾਹੀਦੇ ਨੇ।
ਮੇਰੀ ਛੋਟੀ ਬੇਟੀ ਬਹੁਤ ਸਿਆਣੀ ਹੈ, ਇੰਨੀ ਸਿਆਣੀ ਮੈਨੂੰ ਕਹਿ ਗੀ ਮੰਮਾ ਲੱਗਦਾ ਜੋ ਤੁਹਾਡੀ ਲਤਾ ਘੁੱਟ ਦਿੰਦੀ ਹਾਂ ਮੰਮਾ ਤੁਸੀਂ। ਨਾ ਕੰਮ ਕਰੋ ਹਾਂਜੀ, ਹਾਂਜੀ।
ਏ ਤਾਂ ਨੀ ਕਹਿੰਦੀ ਕੁਸ਼ਤੀ ਨਾ
ਅੱਛਾ, ਚਲੋ ਬੱਚੇ ਨੇ।
ਹਾਂ ਬੱਚਿਆਂ ਦਾ ਮੂੜ ਹੂੰਦਾ ਨਾਂ।
ਹਾਂਜੀ-ਹਾਂਜੀ।
ਹਾਂਜੀ, ਮੇਰੀ ਵੱਡੀ ਬੇਟੀ ਸਿਆਣੀ ਐ।
ਅੱਛਾ, ਵੱਡੀ ਬੇਟੀ ਸਿਆਣੀ ਆ ਤੁਹਾਡੀ?
ਹੈ ਜਿੱਦੀ ਪਰ।
ਅੱਛਾ, ਵੱਡੀ ਬੇਟੀ?
ਹਾਂਜੀ, ਹੈ ਜਿੱਦੀ ਹੈ ਸਿਆਣੀ ਏ।
ਅੱਛਾ।
ਹੂੰ।
ਚਲੋ ਛੋਟੀ ਵੀ ਵੱਡੀ ਹੋਏਗੀ, ਓ ਵੀ ਸਿਆਣੀ ਹੋਜੇਗੀ।
ਹਾਂ, ਓ ਸਿਰ ਖਾਰੀ ਜਾਣਾ ਓਨਾਂ ਨੇ ਨਾਨੀ ਘਰ ਲੈ ਕੇ ਜਾਣਾ ਓਨਾਂ ਨੂੰ ਬੱਚਿਆਂ ਨੂੰ।
ਅੱਛਾ, ਫਿਰ ਤੁਸੀਂ ਹਲੇ ਛੱਡਣ ਈ ਨੀ ਗਏ ਉਨਾਂ ਨੂੰ, ਤੁਸੀਂ ਤੇ ਫੇਰ ਬੜੇ ਆਲਸੀ ਓ।
ਕੰਮ-ਕੰਮ ਕਾਰਾ ਬੀਜੀ ਬਣਾਲੇ ਨਾਂ ਤਾਂ ਕਰਕੇ।
ਅੱਛਾ, ਨਈ ਤੁਸੀਂ ਪੈਲਾਂ ਤੁਸੀਂ ਪੈ ਲਲਾਂ ਭੈਣ ਜੀ ਨੂੰ ਛੱਡਣ ਜਾਣਾ ਸੀ ਨਾ ਉੱਥੇ ਪੰਜਾਬ ਉਨਾਂ ਦੇ ਪੇਕੇ।
ਹਾਂਜੀ, ਜਾਣਾ ਸੀ, ਮੈਂ ਓਹੀ ਤੇ ਕੈ ਰਿਆ ਮੈਂ ਸ਼ਨੀਵਾਰ ਜਾਵਾਂਗਾ ਨਾ ਛੱਡਣ।
ਫੇਰ ਛੁ ਛੁੱਟੀਆਂ ਵੀ ਥੋੜੀਆਂ ਈ ਰੈ ਜਾਣਗੀਆਂ ਪਿੱ
ਕੋਈ-ਕੋਈ ਨੀ ਅੱਠ ਦਿਨ ਬੋਤ ਹੁੰਦੇ ਨੇ ਅੱਠ ਦਿਨ ਬੜੇ ਨੇ।
ਹਾਂਜੀ, ਅੱਠ ਦੇ ਅੱਠ ਦੇ ਵਿੱਚ ਬੱਚੇ ਕਾਲੇ ਪੈਣਗੇ ਪਾ ਪਾ ਸਾਨੂੰ ਲੈਜੂ ਆ ਕੇ ਪਾਪਾ ਸਾਨੂੰ ਲੈ ਕੇ ਲੈਜੋ ਆ ਕੇ।
ਚਲੋ ਅੱਠ ਦਿਨ ਈ ਬੜੇ ਹੁੰਦੇ ਨੇ ਬੋਤੇ ਦਿਨ ਕੀ ਕਰਨੇ ਲਾ ਕੇ।
ਹਾਂ ਸਈ ਗੱਲ ਐ ਆਪਣੇ ਘਰ ਆਪਣਾ ਘਰ ਆਪਣਾ ਘਰ ਹੁੰਦੈ।
ਹਾਂਜੀ।
ਹਾਂਜੀ ਹੋਰ ਸੁਣਾਓ?
ਹੋਰ ਪੌਂਟਾ ਸੈਬ ਚ ਗਏ ਸੀ ਫੇਰ ਤੁਸੀਂ? ਪਰਸੋ ਤੁਸੀ ਪੌਂਟਾ ਸੈਬ ਗਏ ਸੀ।
ਨਈ-ਨਈ ਮੈਂ ਤੇ ਨੀ ਗਈ। ਨਈ-ਨਈ ਸਾਡੇ ਦੀਦੀ ਆਏ ਦੇ ਸੀ ਨਾ ਓ ਗਏ ਸੀ, ਹਾਂਜੀ।
ਜੀ।
ਹਾਂਜੀ ਔਨਾਂ ਨੇ ਕਿਆ ਸੀ ਫੇਰ ਮੈਂ ਗਈ ਨੀ ਐਗੀ।
ਅੱਛਾ, ਤੇ ਭਾਜੀ ਫੇਰ ਗਏ ਹੋਨੇ ਫੇਰ ਤੁਸੀਂ ਭਾਜੀ ਗਏ ਹੋਨੇ ਨਾ। ਤਾਂ ਏ ਕੈ ਰੇ ਸੀ ਅਸੀ ਪੇਟ ਫੋੜਾ ਪੇਟ ਐ ਨੀ ਦੱਸਿਆ ਆਪਨਾ ਸਿਸਟਰ ਜਾ ਰਿਆ।
ਅੱਛਾ।
ਹਾਂਜੀ। ਚਲੋ ਵਧੀਆ ਕੋਲ ਆਇਆ ਵਧੀਆ ਗੁਰਦੁਆਰਾ ਐਗਾ ਵਧੀਆ ਬੋਤ ਵਧੀਆ ਗੁਰ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰ ਦੁਆਰਾ ਐਗਾ।
ਗੁਰਦੁਆਰੇ ਤੇ ਸਾਰੇ ਈ ਵਧੀਆ ਨੇ। ਜੇੜੇ ਮਰਜੀ ਹਾਂਜੀ-ਹਾਂਜੀ-ਹਾਂਜੀ। ਬਿਲਕੁੱਲ ਸਾਈ ਗੱਲ ਤੁਹਾਡੀ।
ਹਾਂਜੀ ਸਾਡੇ ਏਥੇ ਵੀ ਐ ਨਾ ਗੁਰਦੁਆਰਾ ਪਾਤਸ਼ਾਹਈ ਦਸਵੀਂ ਏਤਿਹਾਸਿਕ ਗੁਰ ਦੁਆਰਾ ਹੈ ਸਾਡੇ ਨੇੜੇ-ਨੇੜੇ ਸਾਡੇ ਕਪਾਲ ਮੋਚਨ ਵੀ ਐ ਗੁਰਦੁਆਰਾ ਔ ਵੀ ਨੇੜੇ-ਨੇੜੇ ਈ ਐ। ਮਤਲਬ ਵੀਹ ਪੱਚੀ ਕਿਲੋਮੀਟਰ ਦੇ ਅੰਡਰ-ਅੰਡਰ ਈ ਐ।
ਅੱਛਾ-ਅੱਛਾ ਤੇ ਸਾਡੇ ਤੇ ਏਥੇ ਪੰਜਾਬ ਤੇ ਬੜੇ ਗੁਰਦੁਆਰੇ ਨੇ।
ਔਹ ਨਾ ਔਥੇ ਪਹਿਲੀ ਪਾਤਸ਼ਾਹੀ ਵੀ ਆਈ ਹੋਈ ਐ।
ਹਾਂਜੀ।
ਹਾਂਜ ਤਾ ਔਥੇ ਪ੍ਰੋਗਰਾਮ ਔਥੇ ਹੁੰਦਾ ਅਪਨਾ ਗੋਪਾਲ ਮੋਚਨ ਸਾਡੇ ਪ੍ਰੋਗਰਾਮ ਹੁੰਦਾ ਨਾ, ਦੀਵਾਲੀ ਤੋਂ ਅਪਨਾ ਪੰਦਰਾਂ-ਵੀ ਦਿਨ ਬਾਅਦ
ਅੱਛਾ ਹਾਂਜੀ ਔਦਾ ਜਨਮ ਦਿਨ ਆਂਦਾ ਐ ਨਾ ਹਾਂਜੀ ਪੂਰਨਮਾਸੀ ਦਾ ਔਦੌ ਹੋਂਦਾ ਹੋਨਾ?
ਹਾਂਜੀ, ਹਾਂਜੀ ਮੈਂ ਕਿਆ ਬੜੀ ਸੰਗਤ ਹੁੰਦੀ ਏ ਬੋਹਤ ਜਾਦਾ ਮਤਲਬ ਔਥੇ ਗੁਰਦੁਆਰਾ ਵੀ ਹੈਗਾ ਵੇ, ਮੰਦਿਰ ਵੀ ਕਾਫੀ ਨੇ ਔਧਰ ਨਾ।
ਅੱਛਾ, ਔਥੇ ਖੁ ਹਾਂਜੀ, ਚਲੋ ਗੁਰੂ ਦਾ ਘਰ ਐ ਜਾਨਾ ਹੀ ਐ ਸਭ ਨੇ ਜਾਨਾ ਵੇ।
ਓਹ ਤਾ ਹੈ, ਜਾਨਾ ਸਭ ਨੇ ਗੁਰਦੁਆਰੇ ਐ। ਹਾਂਜੀ, ਔਰ ਤੁਸੀਂ ਗਏ ਔ ਗੋਪਾਲ ਮੋਚਨ ਗੁਰਦੁਆਰੇ?
ਹਾਂ, ਮੈਂ ਇੱਕ ਦੋ ਵਾਰੀ ਗਈ ਆਂ ਬੱਸ। ਬੋਹਤਾ ਨੀ ਜਾਂਦੇ ਅਸੀਂ ਹਾਂਜੀ। ਬਸ ਕਦੀ, ਕਦਾਈ ਚਲੇ ਜਾਈ ਦਾ ਵੇ, ਹਾਂ ਤੇ ਹਾਂਜੀ, ਹਾਂਜੀ।
ਏ ਲਿਆਏ ਜੀ।
ਹਾਂਜੀ ਵਧੀਆ। ਆਨਗੇ ਥੋੜ੍ਹੀ ਦੇਰ ਨੂੰ ਆਨਗੇ।
ਹੋਰ ਸੁਨਾਓ ਤੁਸੀਂ? ਜੇਹੜੇ ਕਿ ਮੈਂ ਅਹ ਪੇਕੇ ਆ ਕੇਹੜੀ ਜਗ੍ਹਾ ਤੇ ਹੇਗੇ ਨੇ ਪੰਜਾਬ ਵਿੱਚ
ਸਤਿ ਸ਼੍ਰੀ ਅਕਾਲ, ਹਾਂਜੀ ਮੇਰੇ ਪੰਜਾਬ ਚ ਹੀ ਨੇ। ਹਾਂਜੀ, ਹਾਂਜੀ ਔਧਰ।
ਔਹ ਵਧੀਆ ਜ
ਹਾਂਜੀ ਔਧਰ, ਹਾਂਜੀ ਔਧਰ ਦੇ ਹਾਂਜੀ, ਹਾਂਜੀ ਔਧਰ ਤੇ ਦਰਬਾਰ ਸਾਹਿਬ ਵੀ ਏ, ਕਾਫ਼ੀ ਗੁਰਦੁਆਰੇ ਨੇ।
ਹਾਂ ਪੰਜਾਬ ਗੁਰਦੁਆਰੇ ਏ, ਕਾਫ਼ੀ ਘੁੰਮਿਆ ਕਾਫ਼ੀ ਘੁੰਮਿਆ ਪੰਜਾਬ ਵਿੱਚ ਵੀ। ਹਾਂਜੀ, ਹਾਂਜੀ ਗੁਰਦੁਆਰੇ ਅਪਣਾ ਖਡੂਰ ਸਾਹਿਬ ਹੇਗਾ ਵੇ, ਗੋਇੰਦਵਾਲ ਸਾਹਿਬ ਏ।
ਹਾਂਜੀ ਬੜੇ ਗੁਰਦੁਆਰੇ ਨੇ ਔਧਰ।
ਤਰਨਤਾਰਨ ਸਾਹਿਬ, ਬਾਬਾ ਬੁੱਢਾ ਸਾਹਿਬ ਅ।
ਹਾਂਜੀ।
ਪਾਤਸ਼ਾਹ ਛੇਵੀਂ ਗੁਰਦੁਆਰਾ ਵੀ ਹੈਗਾ, ਪਾਥੀਆਂ ਚੜ੍ਹਦੀਆਂ ਔਹ ਵੀ ਗੁਰਦੁਆਰਾ ਹੈਗਾ। ਮਤਲਬ ਸਾਰੇ ਮੋਸਟਲੀ ਗੁਰਦੁਆਰੇ ਤੇ ਅਪਣਾ ਸਾਰੇ ਇਤਿਹਾਸਿਕ ਗੁਰਦੁਆਰੇ ਨੇ ਪੰਜਾਬ ਵਿੱਚ।
ਹਾਂਜੀ ਔਧੱਰ ਤੇ ਬੋਹਤ ਜਾਦਾ ਗੁਰਦੁਆਰੇ ਨੇ ਹਾਂਜੀ।
ਹਾਂਜੀ, ਹਾਂਜੀ, ਹਾਂਜੀ। ਨਾਲੇ ਵੀ ਗੁਰੂ ਨਾਨਕ ਦੇਵ ਜੀ ਜਿੱਥੇ ਵੀਆਹ ਹੋਇਆ ਸੀ। ਬਰਾ ਬਰਾਤ ਆਈ ਸੀ ਬਟਾਲੇ। ਹਾਂਜੀ, ਹੁਣ ਗੁਰਦੁਆਰੇ, ਗੁਰਦੁਆਰੇ ਹਾਂ ਗੁਰਦਵਾਰੇ ਨਾਲ ਗੁਰਦੁਆਰਾ ਕੰਧ ਸਾਹਿਬ ਨਾਮ ਹਨਾ।
ਹਾਂਜੀ, ਹਾਂਜੀ।
ਉੱਥੇ ਹੀ ਕਾਫ਼ੀ ਸੰਦ ਹੁੰਦੀ ਹੈ, ਜੋ ਅਪਣਾ ਗੁਰੂ ਨਾਨਕ ਦੇਵ ਦਾ ਮਨਾਉਂਦੇ ਰਹੇ।
ਹਾਂਜੀ ਦਿਨ ਹਾਂਜੀ ਮਨਾਉਂਦੇ ਨੇ ਨਾ, ਜਦੋਂ ਉਹਨਾਂ ਦਾ ਵਿਆਹ ਹਾਂਜੀ।
ਹਾਂ ਤਾਂ ਕਾਫੀ ਸੰਗਤ ਹੁੰਦੀ ਵੇ, ਮੈਂ ਇੱਕ ਦੋ ਵਾਰੀ ਗਿਆ ਉੱਥੇ ਨਾ। ਮਤਲਬ ਗਲੀ 'ਚ ਗੁਰਦੁਆਰਾ ਹਾਂਜੀ- ਹਾਂਜੀ ਗੁਰਦੁਆਰਾ ਗਲੀ 'ਚ ਈ ਹੈ ਨਾ। ਜਦ ਬਣਾਇਆ ਫਿਰ ਗਲੀ ਹਾਂਜੀ।
ਹਾਂਜੀ ਮੇਰੇ ਇੱਥੇ ਰਿਸ਼ਤੇਦਾਰ ਰੈਂਦੇ ਨੇ ਨਾ ਪੰਜਾਬ 'ਚ ਬਟਾਲੇ ਹਾਂਜੀ
ਅ ਚੰਗੀ ਗੱਲ ਐ ਵਧੀਆ ਵੀ ਤੁਹਾਡੇ ਸਾਰੇ ਪੰਜਾਬ ਦੇ ਰਿਸ਼ਤੇਦਾਰੀ ਤੁਸੀ ਪੰਜਾਬ ਦੇ ਰੈਣ ਵਾਲੇ ਤੁਹਾਡੇ ਪੰਜਾਬ ਦੇ ਹਾਂਜੀ-ਹਾਂਜੀ ਸਾਰੇ ਰਿਸ਼ਤੇਦਾਰ ਤੁਹਾਡੇ ਪੰਜਾਬ ਦੇ ਰਏ।
ਹਾਂਜੀ
ਹਾਂਜੀ ਹੋਰ ਸੁਣਾਓ ਤੁਸੀਂ ਜ ਮੈਂ ਕਿਆ ਓ ਭਾਜੀ ਆਣਗੇ ਮੇਰੀ ਗੱਲ ਜ਼ਰੂਰ ਕਰਾਓ ਹੈਂ।
ਹਾਂਜੀ-ਹਾਂਜੀ ਜ਼ਰੂਰ ਕਰਾਵਾਂਗੇ ਨਈ-ਨਈ ਜ਼ਰੂਰ ਕਰਾਵਾਂਗੀ।
ਠੀਕ ਏ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ।